ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਨੇ
ਹਾਂਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਅਸੀਂ ਅਸੀਂ ਵੀ ਵ ਵਧੀਆ ਹੈਰਾਨ ਹੋ ਗਏ ਹੋ ਗਏ ਹੈਰਾਨ ਹੋ ਗਏ ਹੋ ਗਏ ਫੋਨ ਕੀ ਕਿਵੇਂ ਆ ਗਿਆ
ਮੈਂ ਉਹੀ ਕਿਹਾ ਅਚਾਨਕ ਫੋਨ ਆ ਗਿਆ ਕੀ ਗੱਲ ਹੋ ਗਈ
ਹੋਰ ਕੀ ਤੁਸੀ ਤੇ ਯਾਦ ਨਹੀਂ ਕਰਦੇ ਹੋ ਮੈਂ ਕਿਹਾ ਚਲੋ ਮੈਂ ਹੀ ਕਰਨੀ ਆ
ਅਰੇ ਬਸ ਬੱਚੇ ਆਏ ਹੋਏ ਨੇ ਛੁੱਟੀਆਂ ਨੇ ਨਨਾਣ ਆਈ ਸੀ ਸੀਖ ਤੇ ਥੋੜਾ ਟਾਈਮ ਨੀ ਲੱਗ ਕੁਛ ਕੀ ਘਰ ਰੈਨੋਵੇਟ ਕਰ ਰਿਹਾ ਔਰ ਉਹਦੇ ਤੇ ਹਾਂਜੀ ਉਹਦੇ ਤੇ ਬਹੁਤ ਟਾਈਮ ਜਾ ਰਿਹਾ ਹੈ ਤੇ ਦੂਸਰੀ ਜਗ੍ਹਾ ਸ਼ਿਫਟ ਹੋ ਰਿਹਾ ਨਾ ਤੇ ਫਿ ਰ ਟਾਈਮ ਹੀ ਨਹੀਂ ਮਿਲਦਾ
ਅੱਛਾ ਜੀ ਫੇਰ ਤੇ ਵਾਕਈ ਤੁਸੀਂ ਬਹੁਤ ਬਿਜੀ ਹੈਗੇ ਹੋ ਸਾਡੇ ਤੋਂ ਬ ਸਾਡੇ ਤੋਂ ਬੱਚੇ ਵੀ ਛੋਟੇ ਨੇ
ਹਾਂ ਉਹ ਵੀ ਛੋਟੇ ਨੇ ਫਿਰ ਇਕੱਠੇ ਹੋ ਜਾਣ ਤੇ ਫਰ ਲੜ ਪੈਂਦੇ ਨੇ ਫਿਰ ਉਹਨਾਂ ਚ ਬਹੁਤ ਨਹਾਂਉਂਦੇ ਨੇ ਨਾ ਹੁਣ ਹੋਈ ਜਾਂਦੀ ਹੈ ਬਸ
ਉਹ ਸਾਡਾ ਤੁਹਾਡੀ ਨਨਾਣ ਦਾ ਮੁੰਡਾ ਤੇ ਬੜਾ ਹੀ ਜਿ ਸ਼ਰਾਰਤੀ ਏ
ਹਾਂ ਐਵੇਂ ਉਹਨਾਂ ਦਾ ਵੀ ਮੇਰਾ ਵੀ ਇਹ ਦੋਨੋ ਇੱਕੋ ਜਿਵੇਂ ਆ ਉਹਨਾਂ ਦਾ ਮੁੰਡਾ ਵੀ ਮੇਰਾ ਮੁੰਡਾ ਵੀ ਉਹ ਵੀ ਬਹੁਤ ਸ਼ਰਾਰਤੀ
ਅੱਛਾ
ਤੇ ਬਸ ਹੁਣ ਦੋਨੋ ਰਲ ਜਾਂਦੇ ਨੇ ਤੇ ਕੁੜੀਆਂ ਨੂੰ ਤੰਗ ਕਰਦੇ ਨੇ
ਅਰੇ ਅਰੇ, ਫੇਰ ਕੌਣ ਸੰਭਾਲਦਾ ਪਿਆ ਫੇਰ ਮੰਮੀ ਲੱਗ ਗਏ ਨੇ ਆਖਰ-
ਬਸ ਮੰਮੀ ਤੇ ਹੈ ਨੀ, ਮੰਮੀ ਉਹ ਵਾਲੇ ਮਕਾਨ ਚ ਗਏ ਨੇ ਜਿੱਥੇ ਦੂਸਰਾ ਲਿੱਤਾ ਨਾ ਉੱਥੇ ਥੋੜਾ ਕੰਮ ਚੱਲਦਾ ਹੋਇਆ, ਕਲਰ ਕੰਮ ਹੋਰ ਲਾਈਟ ਦਾ, ਕੰਮ ਇਲੈਕਟ੍ਰਿਕ ਦਾ ਔਰ ਸੀਟ ਵਗੈਰਾ, ਪੋਰਟ ਚੇਂਜ ਕੀਤੇ ਸੀ ਨਾ ਟੋਇਲੇਟ ਸੀਟ,
ਅੱਛਾ ਮਤਲਬ ਬਣਿਆ ਬਣਾਇਆ ਲਿਆ ਸੀ, ਤੁਸੀਂ,
ਹਾਂਜੀ ਸਾਰਾ ਬਣਿਆ ਦਾ ਹੀ ਸੀ, ਬਸ ਅੰਦਰ ਦਾ ਥੋੜ੍ਹਾ ਥੋੜੇ ਪੁਰਾਣੇ ਚ ਲਿਆ ਸੀ, ਹਾਂ ਤੇ ਥੋੜਾ ਅੰਦਰ ਦਾ ਹਾਂ ਫੇਰ ਥੋੜਾ ਆਪਣੇ ਹਿਸਾਬ ਨਾਲ ਕਰ ਰਿਹਾ ਕਲਰ ਵਗੈਰਾ, ਕਰਾਇਆ ਉਹਨੇ ਕਲਰ ਬੜੇ ਗੰਦੇ ਕੀਤੇ ਦੇ ਸੀ, ਡਾਰਕ ਕਲਰ ਕੀਤ ਕਰੇ ਸੀ, ਤੇ ਹੁਣ ਇੱਥੇ ਗਰਮੀ ਕਰਕੇ ਤੇ ਨਾ ਡਾਰਕ ਕਲਰ ਅੱਛੇ ਨਹੀਂ ਲੱਗਦੇ, ਮੀਨਸ ਇੱਧਰ ਗਰਮੀ ਜ਼ਿਆਦਾ ਹੁੰਦੀ ਏ, ਤੇ ਫਿਰ ਡਾਰ ਕਲਰ ਅੱਛੇ ਨੀ ਲੱਗਦੇ ਫੇਰ ਅਸੀਂ ਆਪਣੇ ਹਿਸਾਬ ਦੇ ਸੋਬਰ ਕਲਰ ਕਰਵਾਏ ਨੇ, ਤੇ ਹੋਰ ਕੁਛ, ਕੀ ਆਖੰਡ ਪਾਠ ਰਖਵਾਨਾ ਹੈ, ਤੇ ਉਹਦੀ ਤਰੀਕ ਨੇੜੇ ਆਈ, ਜਾ ਰਹੀ ਹੈ ਫੇਰ ਮੰਮੀ ਚਲੇ ਜਾਂਦੇ ਨੇ ਸਵੇਰੇ ਉੱਧਰ ਹੀ, ਜਿੰਨੀ ਜਲਦੀ ਹੋ ਜਾਵੇ, ਤੇ ਕੰਮ ਮੁੱਕ ਜਾਵੇ ਤੇ ਅੱਛਾ ਹੈ।
ਹਾਂ, ਨਹੀਂ ਕਦੋਂ ਕਰਾ ਰਹੇ ਹੋ ਤੁਸੀਂ ਘਰ
ਇਹ, ਇਹ ਵੀਹ ਤਰੀਕ ਨੂੰ ਰਖਵਾਵਾਂਗੇ ਫਿਰ, ਬਾਈ ਨੂੰ ਭੋਗ ਪੈਣਾ, ਆਉਣਾ ਹੈ ਤੁਸੀਂ ਜ਼ਰੂਰ,
ਹਾਂਜੀ ਤੇ ਉਹ ਤੇ ਮੈਂ ਤੁਹਾਨੂੰ ਫੋਨ ਕਰ ਲਿਆ ਤੁਸੀਂ ਮੈਨੂੰ ਇਨਵਾਈਟ ਕਰਦੇ ਪਏ ਹੋ ਆ ਤੇ ਕੋਈ ਗੱਲ ਨੀ ਬਣੀ ਨਾ ਹੁਣ ਤੁਸੀਂ ਮੈਨੂੰ ਇਨਵਾਈਟ ਤੁਸੀਂ ਇਨਵਾਈਟ ਕਰਨਾ ਤੇ ਮੈਨੂੰ ਤੁਸੀਂ ਸਪੈਸ਼ਲ ਫੋਨ ਕਰਿਆ ਜੇ ਹੁਣ ਤੇ ਮੈਂ ਆਪਣੇ ਕੰਮ ਪੇ ਤੁਹਾਨੂੰ ਕੀਤਾ ਵ
ਅੱਛਾ ਅੱਛਾ ਕੋਈ ਨੀ
ਐਸੀ ਵਾਂਦੇ ਤੁਸੀਂ ਨਹੀਂ ਐਸੀ ਸਵਾਨੇ ਦਾ ਤੁਸੀਂ ਫੋਨ ਕਰੋਗੇ ਨਾ ਇਨਵਾਈਟ ਕਰੋਗੇ ਹੁਣ ਐਵੇਂ ਹੀ ਕਰ ਲੋਗੇ ਤੇ ਫੇਰ ਮੰਨਿਆ ਤੁਸੀਂ
ਨਹੀਂ ਨਹੀਂ ਉਹ ਲ ਲਿਸ ਬਣਾਈ ਦੀ ਜਿਨਾ ਜਿਨਾ ਨੂੰ ਕਾਲ ਕਰਨਾ ਇੱਕ ਵਾਰੀ ਮੈਂ ਕਿਹਾ ਉਧਰੋਂ ਫ੍ਰੀ ਹੋ ਜਾਏ ਨਾ
ਹਾਂਜੀ ਨਹੀਂ ਉਹ ਤੇ ਹੈ ਹਾਂ ਨਹੀਂ ਉਹ ਤੇ ਹੈ ਹੀ ਤੇ ਤੁਸੀਂ ਇਏਧਰ ਨੀ ਚੱਕਰ ਲਾਉਣਾ ਸਾਡੇ ਵੱਲ
ਦੇਖਦੇ ਹਾਂ ਹਾਲਲੇ ਤੁਹਾਨੂੰ ਮੈਂ ਤੁਹਾਨੂੰ ਆਪਣੀ ਸਿਚੁਏਸ਼ਨ ਦਸੀਏ ਨਾ ਕਿਸ ਤਰ੍ਹਾਂ ਅਸੀ ਫਸੇ ਪਏ ਆ ਤੇ ਲਾਵਾਂਗੇ ਕਦੀ ਚੱਕ ਘ ਉਹ ਪਾਸੇ ਆਇਆ ਗਿਆ ਤੇ ਫੇਿਰ ਆਵਾਂਗੇ ਜ਼ਰੂਰ
ਹਾਂ ਹੋ ਕੇ ਤੇ ਆਇਆ ਨੇ ਮਿਲ ਕੇ ਜੇ ਜਦੋਂ ਵੀ ਇੱਧਰ ਆਉਣਾ ਹੋਏ ਤੁਹਾਡੇ
ਹਾਂਜੀ ਹਾਂਜੀ ਜ਼ਰੂਰ ਆਵਾਂਗੇ
ਹੋਰ ਸੁਣਾਓ
ਹੋਰ ਬਸ ਵਧੀਆ ਬੱਚੇ ਵਧੀਆ ਬਸ ਰੋਟੀ ਬਣਦੀ ਪਈ ਬੱਚਿਆਂ ਨੂੰ ਖਵਾ ਦਿੱਤਾ ਤੇ ਹੁਣ ਅ ਸਿਖਾਵਾਂਗੇ
ਬੱਚਿਆਂ ਨੂੰ ਤਾਂ ਪਹਿਲੇ ਖਵਾਣੀ ਪੈਂਦੀ ਹੁਣ ਇਹਨਾਂ ਨੂੰ ਖ ਤੰਗ ਕਰਦੇ ਪੈਂਦੇ ਨਾ ਇਹਨਾਂ ਨੂੰ ਰੋਟੀ ਖਵਾ ਕੇ ਸਵਾਦ ਹੋ ਸਾਰਿਆਂ ਨੂੰ
ਹਾਂ ਸੋਦੇ ਕਿੱਥੇ ਨੇ ਸਾਰੇ ਇਕੱਠੇ ਹੋਏ ਦੇ ਨੇ ਨਾ ਤੇ ਖੇਲਣਾ ਤੇ ਹੁਣ ਸੋਣ ਦਾ ਟਾਈਮ ਹੈ ਸੋ ਨੀ ਰਹੇ ਹੁਣ ਖੇਲਦੇ ਪਏ ਨੇ ਸਾਰੇ ਇਕੱਠੇ ਹੋ ਗਏ ਨੇ ਟੋਇਜ਼ ਨਿਕਾਲ ਲਿੱਤੇ ਨੇ
ਅੱਛਾ ਚਲੋ ਇਹ ਤੇ ਆਈਏ ਬੱਚੇ ਹੁਣ ਇਕੱਠੇ ਹੋਏ ਨੇ ਛੁੱਟੀਆਂ ਚ ਤੇ ਆ ਹੀ ਚੱਲਣਾ ਹੈ
ਹਾਂ ਫੇਰ ਅਸੀਂ ਵੀ ਜ਼ਿਆਦਾ ਦੁਪਹਿਰੇ ਸਆਂਦੇ ਦੇ ਨੀ ਆ ਰਾਤੀ ਕੀ ਹੈ ਜਲਦੀ ਸ ਹੋ ਜਾਂਦੇ ਨੇ ਦੁਪਹਿਰੇ ਸੁਆਦੋ ਨਾ ਫੇਿਰ ਰਾਤੀ ਡੇਢ ਦੋ ਵਜਾ ਨ ਨੇ ਫਿਰ ਮੈਂ ਕਿਹਾ ਦੁਪਹਿਰੇ ਸਕਿਪ ਕਰੋ ਸਿੱਦਾਂ ਰਾਤੀ ਸੁਆਹ ਇਹਨਾਂ
ਨਹੀਂ ਠੀਕ ਹੈ ਹੋਰ ਕੀ ਬੱਚਿਆਂ ਦਾ ਹੀ ਵੇਖਣਾ ਪੈਂਦਾ ਹੈਗਾ ਤੇ ਮੈਂ ਮੈਂ ਨਾ ਤੁਹਾਨੂੰ ਫੋਨ ਕੀਤਾ ਸੀ ਕਿ ਨਾ ਕਮੇਟੀਆਂ ਮੈਂ ਪਾਈ ਪਾਣੀੀਆਂ ਸੀ ਪਾ ਰਹੀ ਹਾਂ ਤੇ ਮੈਂ ਆਪ ਤੇ ਪਾਉਦੀ ਹ ਤੇ ਮੈਂ ਨਾ ਖੁਦ ਵੀ ਪਾਉਣਾ ਚਾਹੁੰਦੀ ਸੀ ਮੈਂ ਸੁਣਿਆ ਕਿ ਤੁਹਾਡੀ ਸੱਸ ਤੁਹਾਡੀ ਸੱਸ ਵੀ ਪਾਉਂਦੇ ਨੇ ਕਮੇਟੀਆਂ ਪਾਉਦੇ ਨੇ ਜਾਂ ਨਹੀਂ ਮੈਨੂੰ ਕਿਸੇ ਨੇ ਦੱਸਿਆ ਤੇ ਸੀ
ਹਾਂ ਮੇਰੀ ਚਾਚੀ ਸੱਸ ਪਾਉਂਦੇ ਨੇ ਕਮੇਟੀਆਂ ਤੇ ਅਸੀਂ ਵੀ ਪਾਈਆਂ ਦੀਆਂ ਉਹਨਾਂ ਕੋਈ ਇਹ ਹਾਲਲੇ ਪਿਛਲੇ ਮਹੀਨੇ ਸ਼ੁਰੂ ਹੋਈ ਜੇ ਨਵੀਂ ਕਮੇਟੀ ਤੇ ਉਹਦੇ ਚ ਵੀ ਇੱਕ ਮੈਂਬਰ ਘੱਟਦਾ ਹੀ ਪਿਆ ਸੀ
ਤੇ ਮੈਂ ਤਾਂ ਹੀ ਨਾ ਮੈਂ ਸੁਣਿਆ ਸੀ ਤੇ ਮੈਂ ਕਿਹਾ ਮੈਂ ਪਤਾ ਕਰਾਂ ਜਰਾ ਮੈਂ ਜੇ ਇੱਕ ਮੈਂ ਤੁਹਾਨੂੰ ਅਰ ਚਾਹੀਦਾ ਤੇ ਮੇਰਾ ਨਾਮ ਤੁਸੀਂ
ਹਾਂ ਫੇਿਰ ਤੁਹਾਨੂੰ ਨਾ ਇੱਕ ਮੈਂਬਰ ਤੇ ਵੈਸੇ ਕੱਟਦਾ ਹੀ ਪਿਆ ਜਸਰਾਮ ਪਰ ਉੱਨੀ ਅਵੀ ਕਮੇਟੀਆਂ ਚਾਹੀਦੀਆਂ ਵੀਹ ਬੰਦੇ ਚਾਹੀਦੇ ਸੀ ਉੱਨੀ ਹੋਏ ਨੇ ਤੇ ਤੁਸੀਂ ਤੁਹਾਨੂੰ ਫੇਰ ਦੋ ਕੱ ਇਕੱਠੀਆਂ ਭਰਨੀਆਂ ਪੈਣਗੀਆਂ ਇੱਕ ਪਿਛਲੇ ਮਹੀਨੇ ਜਿਹੜ ਨਿਕਲਈ ਇੱਕ ਇਹ ਵਾਲੇ ਮਹੀਨੇ ਦੀ ਵੀ ਭਰਨੀ
ਅੱਛਾ ਤੇ ਕਿੰਨੇ ਵਾਲੀ ਪਾ ਰਹੇ ਨੇ ਉਹ
ਇਹਂ ਦੋ ਹਜ਼ਾਰ ਰੁਪਏ ਮਹੀਨੇ ਵਾਲੀ ਏ
ਕੋਈ ਨੀ ਮੈਂ ਦੋ ਆ ਹੀ ਮਹੀਨੇ ਚ ਨਾ ਦੋਨੋ ਹਮ ਫੇ ਕਰਦਾਂਗੇ ਤੁਹੂੰ ਮੈਂ ਔਨਈਨ ਹੀ ਦੇਖੋ ਪੇਮੈਂਟ ਕਰ ਪਾਵਾਂਗੀ ਕਿਂ
ਹਾਂ, ਹਾਂ ਕੋਈ ਦਿੱਕਤ ਨੀ ਹੈ ਹਾਂ, ਹਾਂ ਕੋਈ ਦਿੱਕਤ ਨੀ ਹੈ ਜਿਵੇਂ ਤੁਹਾਨੂੰ ਸੁਟੇਬਲ ਹੈ ਉਵੇਂ ਕਰਿਆ ਜੇ ਨਾ
ਹਾਂ, ਮੈਂ ਤੇ ਨਾ ਕਰਦਾਂਗੀ ਤੁਹਾਨੂੰ ਕਿੰਨੀ ਤਰੀਕ
ਤੁਹਾਨੂੰ ਇਹ ਵੀਹ ਤਰੀਕ ਤੋਂ ਪੱਚੀ ਤਰੀਕ ਤੱਕ ਦੇਣੀ ਪਏਗੀ ਕਮੇਟੀ
ਅੱਛਾ ਜੀ, ਚਲੋ।
ਹਾਂਜੀ ਇਸ ਤਰ੍ਹਾਂ ਹੈਗਾ ਨਾ ਹੁਣ ਮਹੀਨਾ ਅੱਜ ਹੋ ਗਈ ਏ ਅ ਅ ਵੀਹ ਤਰੀਕ ਨੂੰ ਆ ਜਾ ਥੋੜੇ ਦਿਨ ਬਾਕੀ ਨੇ। ਤੁਸੀਂ ਪਹਿਲੀ ਇਹ ਪਿਛਲੀ ਭੇਜ ਦੋ ਫਿਰ ਜਿਹੜੀ ਆ ਹੁਣ ਆਏਗੀ ਆ ਫਿਰ ਭੇਜ ਦਿਓ ਜੇ ਅਗਲੇ ਹਫ਼ਤੇ
ਚਲੋ ਐਵੇਂ ਕਰ ਲੈਂਦੇ ਆਂ ਮੈਂ ਹੁਣੇ ਨਾ ਤੁਹਾਡੇ ਨਾਲ ਗੱਲ ਕਰਕੇ ਤੇ ਪਿਛ ਪਿਛਲੇ ਮਹੀਨੇ ਦੀ ਭੇਜ ਦਿੰਦੀ ਆਂ। ਤੇ ਤੁਸੀਂ ਮੇਰਾ ਨਾਮ ਲਿਖ ਲਿਖ ਲੈਣਾ ਤਾਂ ਨਾਮ ਤੇ ਮੇਰਾ ਪਤਾ ਹੀ ਹੈ, ਤੇ ਨਾਮ ਲਿਖ ਲੈਣਾ ਤੇ ਕੀ ਹਿਸਾਬ ਕਿਤਾਬ- ਹਿਸਾਬ ਕਿਤਾਬ ਕੀ ਇੱਕ ਮਿੰਟ ਕੀ ਦਿਨ ਦਾ ਵੀ
ਪਰਚੀ ਨਿਕਾਲਣੇ ਨੇ ਪਰਚੀ ਨਿਕਾਲਦੇ ਨੇ ਨਾਮ ਦੀ ਪਰਚੀ ਜਿਹਦੀ ਨਿਕਲਦੀ ਹੈ, ਫਿਰ ਉਹਨੂੰ ਦੇ ਦਿੰਦੇ ਨੇ।
ਅੱਛਾ, ਚਲੋ ਐਵੇਂ ਸਹੀ ਐ ਵੀ ਇਹ ਵੀ ਸਿਸਟਮ ਸਹੀ ਹੈ ਨਹੀਂ ਤੇ ਮੈਂ ਕਿਹਾ ਕਈ ਮਤਲਬ ਮੈਂ ਤੇ ਐਵੇਂ ਕਰ ਲੈਂਦੀ ਹਾਂ ਨਾ ਛੋਟੀ ਦੋ ਪਾਈ ਦੀਆਂ ਨੇ ਛੋਟੀ ਕਮੇਟੀ ਤੇ ਤੇ ਮੈਂ ਸਾਰਿਆਂ ਦੇ ਨਾਮ ਲਿਖਵਾ ਲੈਂਦੀ ਹਾਂ। ਵੀ ਕਿਹੜੇ ਮਹੀਨੇ ਕਿਹਨੂੰ ਚਾਹੀਦੀ ਐ। ਤੇ ਦੂਸਰੀ ਵੱਡੀ ਵਾਲੀ ਕਮੇਟੀ ਦੀ ਮੈਂ ਪਰਚੀ ਪਾਂਦੀ ਹਾਂ, ਚਲੋ
ਅੱਛਾ ਪਰਚੀ ਵਾਲੀ ਸਹੀ ਰਹਿੰਦੀ ਕਿਸੇ ਨੂੰ ਇਹ ਨੀ ਲੱਗਦਾ ਕਿ ਚੀਟਿੰਗ ਹੋਈ ਹੈ, ਜਾਂ ਕੁੱਛ ਸਾਰੀਆਂ ਇਕੱਠੀਆਂ ਹੁੰਦੀਆਂ ਨੇ। ਤੇ ਪਰਚੀ ਆਪੇ ਜਿਨ ਜਿਹੜੀ ਕਹਿੰਦੀ ਐ ਮੈਂ ਕੱਢਣੀ ਉਹ ਕੱਢ ਲੈਂਦੀ ਹੈ ਪਰਚੀ। ਜਿਹਦਾ ਨਾਮ ਨਿਕਲਦਾ ਉਹਨੂੰ ਮਿਲ ਜਾਂਦੀ ਏ।
ਫਿਰ ਕਿੰਨੀ ਤਰੀਕ ਤੁਸੀਂ ਕੱਢਦੇ ਹੋ ਪਰਚੀ।
ਹੈ ਵੀਹ ਤੋਂ ਪੱਚੀ ਤੱਕ ਅਸੀਂ ਸਾਰੀ ਕਮੇਟੀਆਂ ਇਕੱਠੀਆਂ ਕਰ ਲੈਂਦੇ ਹਾਂ ਫਿਰ ਪੱਚੀ ਤਰੀਕ ਨੂੰ ਹੀ ਰਾਤੀ ਦਸ ਵਜੇ ਪਰਚੀ ਕੱਢਦੇ ਹਾਂ
ਤੇ ਮਤਲਬ ਸਾਡੇ ਲੋਕਲ ਬੰਦੇ ਪਹੁੰਚ ਜਾਂਦੇ ਨੇ ਜਾਂ ਫਿਰ ਔਨਲਾਈਨ ਹੀ ਦੱਸ ਦਿੰਦੇ ਉਹ ਫਿਰ ਜਿਵੇਂ ਕਿਵੇ
ਹਾਂ ਨਹੀਂ ਉਹ ਲੋਕਲ ਸਾਰੇ ਜਿਹੜੇ ਲੋਕਲ ਵੈਸੇ ਲੋਕਲ ਹੀ ਪਾਈ ਦੀਆਂ ਸਾਰੀਆਂ ਜਨਾਨੀਆਂ ਜਿਵੇਂ ਦਸ ਵਜੇ ਟੈਲਰ ਨਿਕਲਦੀਆਂ ਨੇ
ਅੱਛਾ ਅੱਛਾ
ਇਕੱਠੀਆਂ ਹੋ ਜਾਂਦੀਆਂ ਨੇ ਸਾਰੀਆਂ
ਚਲੋ ਇਹ ਵੀ ਵਧੀਆ ਮੇਰੇ ਨਾਲ ਪੈਲ ਸੈਰ ਵੀ ਕਰ ਲਈ
ਹੋਰ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਹਾਂ ਨਾਲੇ ਥੋੜਾ ਆਪਣੇ ਆਪ ਨੂੰ ਤੇ ਟਾਈਮ ਚਾਹੀਦਾ ਹੈ ਨਾ ਥੋੜਾ ਲੇਡੀਜ਼ ਨਾਲ ਥੋੜਾ ਘਰ ਤੋਂ ਫ੍ਰਰੀ ਹੋ ਕੇ ਘਰ ਤੋਂ ਨਿਕਲ ਕੇ ਬਾਹਰ ਵੀ ਥੋੜਾ ਦੇਖੀਏ
ਹਾਂ ਨਹੀਂ ਬਿਲਕੁਲ ਸਹੀਜਾਨਾ ਹੀ ਚਾਹੀਦਾ ਜੀ ਬਲਕਿ ਸਾਡੀ ਲੇਡੀਜ਼ ਨੂੰ ਤਾਂ ਜ਼ਰੂਰਰੀ ਜਾਣਾ ਚਾਹੀਦਾ ਸਾਰਾ ਦਿਨ ਘਰ ਦੇ ਕੰਮ ਕਰਕੇ ਟੈਨਸ਼ਨ ਤੋਂ ਫ੍ਰੀ ਹੋ ਕੇ ਬੰਦਾ
ਥੋੜ੍ਹੀ ਦੇਰ ਹਾਂਜੀ ਅਸੀਂ ਵੀ ਰਾਤੀ ਵੋਕ ਕਰਨ ਨਿਕਲ ਜਾਂਦੇ ਹਾਂ ਉਓਧਰੋਂ ਹੀ ਦੇਖਦੇ ਹਾਂ ਪਰਚੀ ਨਿਕਲ ਨਿਕਲਦੀ ਹੈ ਤੇ ਜਿਦੀ ਨਿਕਲਦੀ ਘ ਹਾਲੇ ਤੇ ਇੱਕ ਹੀ ਨਿਕਲੀ ਤੁਸੀਂ ਇੱਕ ਪੇ ਕਰਦੇਓ ਜੇ ਜਲਦੀ
ਠੀਕ ਹੈ ਠੀਕ ਹਾਂਜੀ ਮੈਂ ਅੱਜ ਹੁਣੇ ਹੀ ਕਰਦਾਂਗੀ ਤੁਹਾਨੂੰ ਇਹ ਹੁਣੇ ਗੱਲ ਕਰਕੇ ਚਲੋ ਜੀ ਚਲੋ ਠੀਕ ਹੈ ਮੈਂ ਮੈਂ ਕਿਹਾ ਚਲੋ ਥੋੜੀ ਜਿ ਸੇਵਿੰਗ ਹੋ ਜਾਂਦੀ ਕਮੇਟੀ ਪਾਾਲ ਲੋ
ਹਾਂ ਥੋੜਾ ਆਪਣੇ ਹੀ ਖਰਚੇ ਨਿਕੋਲ ਛੋਟੇ ਮੋਟੇ ਛੋਟੇ ਮੋਟੇ
ਹਾਂ ਐਵੇਂ ਤੇ ਐਵੇਂ ਤੇ ਨਾ
ਹਾਂ ਸਹੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਹੀਂ ਹੋ ਪਾਉਂਦੇ
ਤੇ ਮੈਂ ਇਹੀ ਸੋਚਿਆ ਸੀ ਮੈਂ ਸੁਣਿਆ ਸੀ ਕਿਸੇ ਕੋਲ ਤੇ ਮੈਂ ਕਿਹਾ ਚੱਲ ਮੈਂ ਗੱਲ ਕਰਕੇ ਦੇਖਣੀ ਆ
ਚਲੋ ਚੰਗਾ ਕੀਤਾ ਇਸੇ ਬਨੇ ਫੋਨ ਤੇ ਆਇਆ
ਹਾਂ ਫੋਨ ਤੇ ਮੇਰਾ ਤੇ ਆ ਗਿਆ ਹੁਣ ਤੁਹਾਡਾ ਵੀ ਆਉਣਾ ਚਾਹੀਦਾ ਵ ਟਾਈਮ ਕੱਢ ਕੇ ਕਰਿਆ ਕਰੋ ਚੰਗਾ ਲੱਗਦਾ ਵਏ ਇੱਕ ਦੂ ਇੱਕ ਦੂਜੇ ਦੇ ਬਾਰੇ ਪਤਾ ਚੱਲਦਾ ਰਹਿੰਦਾ ਹਾਲ ਚੱਲ ਪਤਾ ਲੱਗਦਾ ਰਹਿੰਦਾ ਸਾਨੂੰ ਹੋਰ ਸੁਣਾਓ।
ਹੋਰ ਵਧੀਆ ਲੱਗੇ ਆ ਰੋਟੀ ਬਣਾ ਰਿਹਾ ਬਸ ਜਾਣਾ ਸੀ ਫੇਰ ਨਨਾਣ ਨੇ ਵੀ ਆਣਾ ਸੀ ਤੇ ਫਿਰ। ਫੇਰ ਘਰ ਵੀ ਜੇ ਜ਼ਿਆਦਾ ਸਾਨੂੰ ਉਹਦੀ। ਉਹਦੀ ਟੈਨਸ਼ਨ ਸੀ ਉਹ ਪਾਸੇ ਸਾਡੇ ਬੜੇ ਚੱਕਰ ਲੱਗਦੇ ਆ। ਇਧਰੋਂ ਦੀ ਕੀ ਏ ਡੇਢ ਦੋ ਕਿਲੋਮੀਟਰ। ਦੂਰ ਏ। ਫੇਰ ਮੈਂ ਔਰ ਮੰਮੀ ਜਾਂਦੇ ਆ। ਕੋਈ ਛੋਟਾ ਮੋਟਾ ਸਮਾਨ ਲੈਣਾ ਹੋਵੇ ਜਾਂ ਕੁਛ।
ਹਾਂ ਤੇ ਦਿੱਕਤ ਹੋ ਜਾਂਦੀ ਹੈ ਚਲ। ਚਲੋ ਨਨਾਣ ਆ ਗਈ ਹੈ ਥੋੜਾ ਉਹ ਕਰਵਾ ਦੇਗੀ।
ਹਾਂ ਉਹ ਤੇ ਕਰਵਾ ਹੀ ਦਿੰਦੇ ਨੇ ਉਹ ਨਾਲੇ ਆਪਣਾ ਵੀ ਕੰਮ ਲੈ ਕੇ ਆਏਦੇ ਨੇ। ਥੋੜਾ ਬਹੁਤਾ ਹੂੰ ਬੱਚੇ ਕਿੱਥੇ ਕਰਨ ਦਿੰਦੇ ਕਰਨ। ਦਿੰਦੇ ਨੇ ਬੱਚੇ। ਤੇ ਆਪਣੇ ਘਰ ਦਾ ਹਰ ਕਿਸੇ ਨੂੰ ਹਿਸਾਬ ਹੁੰਦਾ ਹੈ।
ਛੋਟੇ ਨੇ ਨਾ ਬੱਚੇ ਵੀ ਤੁਹਾਡੇ ਵੀ ਛੋਟੇ। ਨੇ ਉਹਨਾਂ ਦੇ ਵੀ ਛੋਟੇ ਨੇ ਬਸ ਹੈ ਦਿੱਕਤ ਹੋ ਜਾਂਦੀ ਵੱਡੇ ਬੱਚੇ ਹੋਣ ਨਾ। ਤੇ ਉਹ ਤੇ। ਆਪਣੇ ਉਹ ਅੱਜ ਕੱਲ੍ਹ ਮੋਬਾਈਲ ਲੈ ਕੇ ਇੱਕ ਪਾਸੇ ਬਹਿ ਜਾਂਦੇ ਨੇ ਤੇ ਛੋਟੇ ਬੱਚਿਆਂ ਨੂੰ ਤੇ ਸੰਭਾਲਣਾ ਬੜਾ ਮੁਸ਼ਕਿਲ ਫੇਰ।
ਸੰਭਾਲਣਾ ਰੋ ਹਾਂ ਬੱਚਿਆਂ ਨੂੰ ਰੋਟੀ ਵੀ ਖੁਦ ਖਵਾਓ। ਉਹ ਨੂੰ ਨਵਾਓ ਧਵਾੳ ਬੱਚਿਆਂ ਦੇ ਸੌ ਕੰਮ ਹੁੰਦੇ ਨੇ।
ਹਾਂ। ਚਲੋ ਚਲੋ ਕੋਈ ਨੀ ਫੇਰ ਹੈਂ ਮੈਂ ਨਾ ਫੇਰ ਤੁਹਾਨੂੰ ਅਹ ਹੁਣੇ ਇੱਕ ਪੇਮੈਂਟ। ਮੈਂ ਹੁਣੇ ਕਰ ਦਾਂਗੀ ਇੱਕ ਵਾਲੀ ਤੇ। ਅਗਲੀ ਵਾਲੀ ਮੈਂ ਨਾ ਵੀਹ ਤਰੀਕ ਦੇ ਵਿੱਚ। ਕਰ।
ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ। ਹਾਂਜੀ ਹਾਂਜੀ ਓਕੇ ਓਕੇ ਓਕੇ ਜੀ ਸਤਿ ਸ੍ਰੀ ਅਕਾਲ।